ਹਾਂਜੀ ਸਸ੍ਰੀ ਅਕਾਲ, ਸਸ੍ਰੀ ਅਕਾਲ ਜੀ, ਸਸ਼੍ਰੀ ਅਕਾਲ, ਹੋਰ ਠੀਕ ਹੋ?
ਬਸ ਜ ਠੀਕ -ਠਾਕ, ਤੁਸੀਂ ਸੁਣਾਓ ਠੀਕ ਹੋ? ਹਮ, ਅੱਜ ਕਿਸਾ ਯਾਦ ਕੀਤਾ।
ਬਸ ਬੈਠੇ ਰਹੇ।
ਅੱਛਾ।
ਫੇਰ ਫਿਰ ਫੋਨ ਲਾਈਏ, ਭੈਣ ਜੀ ਬੜੇ ਦਿਨ ਹੋ ਗੱਲ ਹੀ ਨਹੀਂ ਹੋਈ।
ਹਾਂ -ਹਾਂ -ਹਾਂ- ਹਾਂ ਮੈ ਤੇ। ਹਾਂ ਇਹ ਚੰਗਾ ਕੀਤਾ ਐ। ਚੰਗੀ ਗੱਲ ਐ ਹਾਲ -ਚਾਲ ਵੀ ਪੁੱਛਣਾ ਚਾਹੀਦਾ।
ਹਾਂਜੀ ਹੋਰ ਤੁਸੀਂ ਸੁਣਾਓ ਠੀਕ- ਠਾਕ?
ਬਸ ਜੀ ਠੀਕ -ਠਾਕ ਵਧੀਆ। ਵਧੀਆ ਠੀਕ -ਠਾਕ ਹਾਂ। ਸਭ ਪਰਿਵਾਰ ਠੀਕ,
ਹੋਰ ਸੁਣਾਓ?
ਹੈਜੀ।
ਕੁਛ ਨੀ ਬਸ ਬੈਠੇ ਦੇ ਜੀ। ਕੰਮ ਕਰਨ ਲੱਗੀ ਸੀ ਆਪਣਾ ਮੈਂ ਸਟਿਚਿੰਗ ਦਾ ਮੈਂ ਕਿਹਾ ਆ ਤੁਹਾਡਾ ਫੋਨ ਆ ਗਿਆ। ਮੈਂ ਕਿਹਾ ਚਲ।
ਅੱਛਾ ਹੋਰ ਖਾ ਲਿਆ ਰੋਟੀ-ਪਾਣੀ।
ਉਹ ਖਾਲੀ ਰੋਟੀ- ਰੋਟੀ ਨਾਸ਼ਤਾ ਕਰ ਲਿਆ। ਹੁਣ ਦੁਪਹਿਰ ਦੀ ਅਸੀਂ ਘੱਟ ਹੀ ਖਾਈ ਦੀ ਦੁਪਹਿਰ ਦੀ।
ਅੱਛੇ ਇੱਕੋ ਟਾਈਮ ਖਾਂਦੇ ਹੋਣੇ ਤੁਸੀਂ ਸਵੇਰੇ ਨਾਸ਼ਤਾ ਲੇਟ ਹੁੰਦਾ ਹੁਣਾ।
ਆਹੋ ਗਿਆਰਾਂ ਸਾਢੇ ਗਿਆਰਾਂ ਨਾਸ਼ਤਾ ਹੁੰਦਾ ਤੇ ਫਿਰ ਦੁਪਹਿਰੀ ਕੀ ਟੈਮ ਬਚਦਾ।
ਹਾਂ।
ਸ਼ਾਮੀ ਫੇਰ ਅਗਰ ਭੁੱਖ ਲੱਗੇ ਤਾਂ ਚਾਹ ਨਾਲ ਕੁਛ, ਖਾ ਲਈਦਾ ਸੈਂਡਵਿਚ ਬਣਾ ਲਈ ਦੇ ਆ।
ਹਾਂ, ਉਹ ਵੀ ਵਧੀਆ। ਉਹ ਫਿਰ ਬੇ -ਟਾਇਮ ਖਾਓ। ਤਾਂ ਫਿਰ ਨੀ ਦੁਪਹਿਰੇ ਨੂੰ ਭੁੱਖ ਲੱਗਦੀ।
ਹਾ ਰੋਟੀਆਂ ਪਈਆਂ ਹੋਣ ਫਿਰ ਉਹਦਾ ਰੋਟੀਆਂ ਦਾ। ਇੱਕੋ ਟੈਕੋ ਜਿਹਾ ਬਣਦਾ ਉਹ ਬਣਾ ਲਈਦਾ ਬੇਹੀਆਂ ਰੋਟੀਆਂ ਪਈਆਂ ਹੋਣ ਤੇ। ਉਹ ਬਸ ਪਿਆਜ, ਟਮਾਟਰ ਚੀਰੋ ਬਰੀਕ- ਬਰੀਕ। ਹਰੀਆਂ ਮਿਰਚਾਂ ਪਾਓ। ਪਿਆਜ਼ ਟਮਾਟਰ ਪਾਓ। ਰੋਟੀ ਤੇ ਸੌਸ ਲਾ ਲਓ। ਬੇਈ ਰੋਟੀ ਦਾ ਨਾ ਜ਼ਿਆਦਾ ਸਵਾਦ ਬਣਦਾ ਤਾਜ਼ੀ ਰੋਟੀ ਦਾ ਨੀ ਸਵਾਦ ਜ਼ਿਆਦਾ ਬਣਦਾ। ਹਾਂ ਬੇਈ ਰੋਟੀ ਦਾ ਨਾ ਜ਼ਿਆਦਾ ਸਵਾਦ ਆਉਂਦਾ। ਉਹਨੂੰ ਲਾ -ਲੋ ਸੋਸ ਲਾ -ਲੋ ਟਮਾਟੋ ਸੋਸ ਹੁੰਦੀ ਐ ਨਾ ਕੈਚਅਪ।
ਹਾਂਜੀ।
ਉਹ ਲਾ- ਲੋ। ਮਿਉਨੀਜ਼ ਆਦੀ ਐ ਉਹ ਟੇਸਟ ਕਰਨਾ ਉਹ ਲਾ ਲੋ ਵਿੱਚ ਟਮਾਟਰ ਦੀ ਸਟੱਫਿੰਗ ਭਰ ਕੇ ਇੱਕ ਸਾਈਡ ਤੇ ਟਮਾਟਰ ਪਿਆਜ਼ ਦੀ ਤੇ ਉਹਨੂੰ ਥੋੜੀ ਕਰਲੋ ਰੋਟੀ ਨੂੰ ਤੇ ਤਵੇ ਤੇ ਘਿਓ ਜਾਂ ਤੇਲ ਪਾ ਕੇ ਤੇ ਉਹਨੂੰ ਤੁਸੀਂ ਫਰਾਈ ਕਰ ਲਓ ਤਵੇ ਉੱਪਰ ਦੋਨੋ ਪਾਸੇ ਸੇਕ ਲੋੋ ਹਾਂ ਸੇਕ ਲੋ ਫੇਰ ਉਹਨੂੰ ਵਿੱਚੋਂ ਕੱਟ ਲੋੋ ਪੂਰੀ ਤੇ ਨੀ ਖਾਧੀ ਜਾਂਦੀ ਅੱਧੀ-ਅੱਧੀ ਕਰਕੇ ਤੇ ਪੀਸ ਕਰਕੇ ਤੇ ਫੇਰ ਚਾਹ ਨਾਲ ਖਾਓ ਸਵਾਦ ਲੱਗਦੀ ਆ ਓ ਹਮ ਅਸੀਂ ਜਾਣ ਕੇ ਇੱਕ ਦੋ ਰੋਟੀ ਨਾ ਹਾਂ ਅਸੀਂ ਇੱਕ ਦੋ ਰੋਟੀਆਂ ਨਾ ਜਾਣ ਕੇ ਵੱਧ ਬਣਾ ਕੇ ਰੱਖ ਦਿੰਦੇ ਆ
ਹਾਂ ਨਹੀਂ ਉਹ ਸਵਾਦ ਲੱਗਦੀ ਐ ਤੇ ਵਧੀਆ ਸਗੋ ਰੋਟੀਆਂ ਬੇਹੀਆਂ ਵੀ ਲੱਗ ਜਾਂਦੀਆਂ ਨਾ
ਦਹੀਂ ਵੀ ਲੱਗ ਜਾਣੀ ਆ, ਸਵਾਦ ਵੀ ਬਣ ਜਾਣਾ, ਪ੍ਰਧਾਨ ਤੇ ਢਿੱਡ ਵੀ ਭਰ ਜਾਣਾ
ਉਹ ਨਾਲ ਸੁਆਦ ਵੱਖਰੀ ਚੀਜ਼ ਬਣ ਜਾਂਦੀ
ਹੋਰ ਅਸੀਂ ਤੇ ਇੰਝ ਈ ਕਰੀ ਦਾ ਬਚ ਜਾਣ ਨਾ ਜਿਆਦਾ ਹੀ ਬਚ ਈ ਲੈਂਦੇ ਆ ਅਸੀਂ ਵੱਧ ਈ ਬਣਾ ਲੈਂਦੇ ਆ ਰੋਟੀਆਂ ਕੀ ਸਾਰੇ ਚਲੋ ਇੱਕ-ਇੱਕ-ਇੱਕ ਤੇ ਬੰਦਾ ਖਾਵੇ
ਹਾਂਜੀ ਵਧੀਆ ਬਣ ਜਾਂਦੀ ਸੀ। ਇਹ ਤੇ ਵਧੀਆ ਤਰੀਕਾ ਤੇ ਵਧੀਆ ਸਗੋਂ
ਹਾਂ ਤੁਸੀਂ ਵੀ ਟਰਾਈ ਕਰਿਆ ਜੇ ਬਣਾ ਕੇ
ਕੋਈ ਨੀ ਕਰਾਂਗੇ
ਹਹ ਹਾਂ ਬੱਚਾ ਖੁਸ਼ ਹੋ ਕੇ ਖਾਂਦੇ ਆ
ਨਹੀਂ - ਨਹੀ ਵਧੀਆ ਸੀ ਛੋਲੀਆ ਤੇ ਬਹੁਤ ਵਧੀਆ ਰਿਸਪੀ।
ਘਰ ਦੀ ਚੀਜ਼ ਐ ਕੋਈ ਬਾਹਰੋਂ ਨੀ ਲੈਣੀ ਪਿਆਜ, ਟਮਾਟਰ ਤੇ ਵੀ ਉਂਝ ਵੀ ਘਰ ਹੁੰਦੇ ਈ ਐ।
ਨਹੀਂ ਇ‌ਹ ਤੇ ਤਰੀਕਾ ਬੜਾ ਵਧੀਆ ਬੇਈਆਂ ਰੋਟੀਆਂ ਨੇ ਅਤੇ ਕਿਸੇ ਵੇਲੇ ਅਸੀਂ ਇੰਝ ਕਹਿੰਦੇ ਤਾਂ ਬੇਈਆਂ ਰੋਟੀਆਂ ਹੋਣ ਤੇ ਬੇਸਣ ਘੋਲ ਕੇ ਤਲ ਲਈ ਦੀਆਂ ਚਲੋ ਬੇਸਣ ਲਾ ਕੇ ਉਹ ਭਾਰੀਆਂ ਥੋੜੀਆਂ ਹੋ ਜਾਂਦੀਆਂ ਨੇ ਉਹ ਵੀ ਚਾਹ ਨਾਲ ਸਵਾਦ ਲੱਗਦਾ ਵੈਸੇ ਐ ਚਲੋ ਠੀਕ ਹੈ, ਓਇਲੀ ਵੀ ਨੀ ਹੁੰਦੀਆਂ ਐਨੀਆਂ ਤੇ ਖਾਦੀਆਂ ਵੀ ਜਾਂਦੀਆਂ ਜੇ ਅਸੀਂ ਉਹ ਵੇਸਣ ਲਾ ਕੇ ਤਲੀਏ ਥੋੜ੍ਹੀ ਭਾਰੀ ਹੋ ਜਾਂਦੀ ਐ ਰੋਟੀ
ਹਾਂ।
ਉਹ ਵੀ ਠੀਕ ਪਏ ਆ ਹਾਂ ਉਹ ਵੀ ਸਵਾਦ ਲੱਗਦੀ ਪਰ ਸਹੀ ਐ ਤਰੀਕਾ ਵੀ ਸਹੀ ਐ।
ਹਾਂ ਅਸੀਂ ਵੈਸੇ ਰੋਟੀ-ਰੋਟੀ ਨੂੰ ਨੀ ਵੈਸੇ ਤਲਿਆ ਅਸੀਂ ਬ੍ਰੈਡ ਪੀਸ ਤਲ ਲੈਦੇ ਹੁੰਦੇ ਆ ਸ਼ਾਮੀ ਵੇਲੇ ਨਾ ਬ੍ਰੈਡ, ਬੇਸਣ ਵਾਲੀ ਬ੍ਰੈਡ ਬਣਾ ਲੈਂਨੇ ਆ ਬੜਾ ਮਨ ਕਰੇ ਨਾ ਕਿਸੇ ਵੇਲੇ ਤੇ ਫਿਰ ਬਰੈਡ ਬਣਾ ਲਈ ਦੀ ਆ ਹਾ, ਉਹਦੇ ਚ ਵੀ ਤੁਸੀਂ ਜਵੈਨ ਪਾਓ ਹਲਦੀ ਮਿਰਚਾਂ ਪਾਕੇ ਐਨ ਕੜੀ ਪੱਤਾ ਪਾਲੋ ਕੜੀ ਪੱਤੇ ਨਾਲ ਤੇ ਬੜਾ ਟੇਸਟ ਆਦਾ ਜੇ। ਹਾਂ ਸਾਡੇ ਲੱਗਾ ਆ ਨਾ ਕੜੀ ਪੱਤਾ ਹਾਂ ਸਾਡੇ ਲੱਗਾ ਨਾ ਕੜੀ ਪੱਤਾ ਸਾਡੇ ਘਰ ਹਾਂ ਸਾਡੇ ਘਰ ਵੱਡਾ ਪੇੜ ਨਿੱਕਾ ਜਿੰਨਾ ਨਾ ਲਾਇਆ ਹੀ ਸੀ। ਤੇ ਹੁਣ ਵੱਡਾ ਪੇੜ ਬਣ ਗਿਆ ਸਾਡੇ ਘਰ ਤੇ
ਮੈਂ ਵੀ ਲਿਆ ਕੇ ਲਾਣੀ ਆ ਉਹ ਜੜ ਲਗ ਜਾਂਦੀ ਆ ਕਿ ਟਾਹਣੀ ਲਾਣੀ ਪੈਂਦੀ ਆ।
ਨਹੀਂ ਜੜ ਲੱਗਦੀ ਟਾਹਣੀ ਨੀ ਲੱਗਦੀ ਉਹਦੀ ਸਾਡੇ ਮਹੱਲੇ ਆਲੇ ਸਾਰੇ ਸਾਡੇ ਘਰ ਈ ਲੈਣ ਆਦੇ ਆ।
ਮੈਂ ਵਧੀਆ ਮੈਂ ਵੀ ਲਾਵਾਂਗੀ ਅਸੀ ਲਿਆਈ ਦਾ ਤੋੜ ਕੇ ਤੇ ਚਾਹੀਦਾ ਹੋਏ ਤੇ ਮੈਂ ਸੁੱਖ ਰਹਿੰਦਾ ਕਿਉਂਕਿ ਘਰ ਲੱਗਾ ਹੋਇਆ ਬੰਦਾ ਤਾਜ਼ਾ ਤੌੜ ਕੇ ਸਬਜ਼ੀ 'ਚ ਪਾਲੋ।
ਉਹ ਕੋਈ ਵੀ ਤੜਕਾ ਲਾਵੋ। ਹਾਂ ਤਾਜ਼ਾ ਤੋੜੋ ਕਈ ਤੇ ਇਹਦੇ ਪੱਤੇ ਖਾਂਦੇ ਐ।
ਆਾ ਨਹੀਂ ਕਹਿੰਦੇ ਵਧੀਆ ਹੁੰਦਾ।
ਹਾਂ। ਖਾਣਾ ਚਾਹੀਦਾ ਫਿਰ ਇਹਦੇ ਉੱਪਰ ਦੀਆਂ ਨਾ ਗਿਟਕਾਂ ਲੱਗਦੀਆਂ ਬੀ ਲੱਗਦੇ ਆ। ਇਹਦੇ ਉਪਰ ਜਾਮਣੂ ਰੰਗ ਦੇ।
ਅੱਛਾ।
ਉਹ ਕਈ ਇਹਦੇ ਬੀਜ ਵੀ ਖਾਂਦੇ ਐ। ਕਿ ਇਹ ਸਿਹਤ ਆਸ ਤੇ ਨਾ ਖਰੇ ਹੁੰਦੇ ਆ। ਖਾਲੀ ਪੇਟ ਤੁਸੀਂ ਦਸ ਬਾਰਾਂ ਪੱਤੇ ਖਾਓ ਇਹਦੇ ਕੜੀ ਪੱਤੇ ਦੇ।
ਅੱਛਾ ਫਾਇਦੇਮੰਦ ਹੁੰਦੇ ਆ ਫਿਰ।
ਬੜਾ ਫਾਇਦੇਮੰਦ ਹੁੰਦਾ ਹੈ। ਮੈਂ ਤੇ ਇੱਕ ਆਪਣੇ ਗਲੀ ਦੇ ਬਾਹਰ ਵੀ ਲਾਇਆ ਦਾ ਕਿ ਚਲੋ ਕੱਲ ਨੂੰ ਸਾਡੇ ਘਰ ਨਾ ਹੋਵੇ ਜਗ੍ਹਾ ਤੇ ਉਹ ਉੱਥੇ ਬਾਹਰ ਵੀ ਲਾਇਆ ਦਾ। ਸਾਡੇ ਬਾਹਰ ਤੇ ਨਹਿਰ ਵਗਦੀ ਨਾ।
ਅੱਛਾ ਅੱਛਾ
ਹਾਂ ਸਾਡੇ ਤੇ ਬਾਹਰ ਨਾ ਨਹਿਰ ਵਗਦੀ ਆ। ਸਾਡੇ ਘਰ ਤੋਂ ਨਿਕਲੋ ਥੋੜੀ ਦੂਰ ਤੇ ਉਹ ਨਹਿਰ ਦੇ ਕੰਢੇ ਮਿੱ ਮਿੱਟੀ ਵਾਲੀ ਜਗ੍ਹਾ ਨਾ। ਮੈਂ ਤੇ ਉੱਥੇ ਲਾਏ ਸੀ ਦੋ ਬੂਟੇ। ਤੇ ਇੱਕ ਲ ਹਾਂ ਹੋਰ ਕੋਈ ਜਿਹਨੂੰ ਚਾਹੀਦਾ ਲੈ ਜਾਵੇ। ਹਾ ਤੇ ਉਹ ਫਿਰ ਹਾਂ ਇੱਕ ਤੇ ਲੱਗਿਆ ਨੀ ਇੱਕ ਲੱਗ ਗਿਆ ਤਾਂ ਉਹ ਵੀ ਚੰਗਾ ਵੱਡਾ ਬੂਟਾ ਹੋ ਗਿਆ ਵਾ।
ਵਧੀਆ ਤੇ ਵਧੀਆ ਤੁਸੀਂ ਕੰਮ ਕੀਤਾ। ਪਰ ਚਲੋ ਜੇ ਕਿਸੇ ਨੂੰ ਲੋੜ ਹੋਏ ਬੰਦਾ ਉੱਥੋਂ ਲਾ ਸਕਦਾ।
ਹੋਰ ਜਿਹੜਾ ਮਰਜ਼ੀ ਖਾਓ ਸਾਡੇ ਮਹਲੇ ਕੁੜੀਆਂ ਨੇ ਨਾ ਕੰਮ ਸ਼ਮ ਕਰਦੀਆਂ ਨਾ ਰੇਹੜੀ ਦਾ ਤੇ ਉਹ ਉਹ ਫੇਰ ਚਟਨੀ ਬਣਾਂਦੀਆਂ ਮਸਾਲਾ ਬਣਾਂਦੀਆਂ ਨੇ। ਤੇ ਉਹ ਮਸਾਲੇ 'ਚ ਗ੍ਰੈਂਡ ਕਰਕੇ ਪਾਂਦੀਆਂ ਨੇ ਆ।
ਹੋਰ ਖੁਸ਼ਬੂ ਬੜੀ ਸੋਹਣੀ ਆਂਦੀ ਉਹਦੀ।
ਬੜੀ ਜਿਆਦਾ ਖੁਸ਼ਬੂ ਆਂਦੀ ਐ। ਉਹ ਫੇਰ ਲੈ ਜਾਂਦੇ ਨਾਲੋਂ ਬਾਹਰੋਂ ਤੋੜ ਕੇ। ਉਹ ਤੇ ਉੱਗਣ ਹੀ ਨੀ ਦਿੰਦੇ ਜਿਹੜਾ ਹੋਵੇ ਤੇ ਨਾਲ ਹੀ ਤੋੜ ਕੇ ਲੈ ਜਾਂਦੇ ਆ। ਹਾਂ ਗਮਲੇ 'ਚ ਵੀ ਲੱਗ ਜਾਂਦਾ।
ਹਾ ਨਹੀਂ ਕੋਈ ਨੀ ਮੈਂ ਬਜਾਰੋਂ ਮਿਲ ਜਾਂਦਾ ਬੂਟਾ ਇਹਦਾ।
ਨਰਸਰੀ ਤੋਂ ਮਿਲ ਜਾਂਦਾ। ਜਿੱਥੋ ਬੂਟੇ ਮਿਲਦੇ ਆ ਨਾ।
ਅੱਛਾ ਕੋਈ ਨੀ ਮੈਂ ਲੈ ਕੇ ਆਵਾਂਗੀ ਜਾ ਕੇ ਸਾਡੇ ਉੱਪਰ ਹੈਗੀ ਵੈਸੇ। ਸਾਡੇ ਆਪ ਕਿਆਰੀ ਬਣਾਈ ਵੀ ਅਸੀਂ। ਉੱਥੇ ਹੁਣ ਅਸੀਂ ਲਾਏ ਆ ਬਤੋਆਂ ਬੈਗਨਾਂ ਦੇ ਬੂਟੇ ਲਾਏ ਆ। ਹਰੀਆਂ ਮਿਰਚਾਂ ਲਾਈਆਂ ਸੀ। ਫਿਰ ਟਮਾਟਰ ਲੱਗੇ ਸੀ। ਬੜੇ ਵਧੀਆ ਦੇਸੀ। ਅਸੀ ਲੱਗੇ ਸੀ ਉਹ ਬੂਟਾ ਕਾਫੀ ਟਮਾਟਰ ਖਾਧੇ ਅਸੀ ਔਰ ਬੂਟਾ ਹੁਣ ਸੜ ਗਿਆ ਟਮਾਟਰਾਂ ਦਾ। ਉਹ ਮਿਰਚਾਂ ਲਾਏ ਦੇ ਮਚਾਂ ਬੂਟੇ ਤੇ ਕਾਫੀ ਵੱਡੇ-ਵੱਡੇ ਹੋ ਗਏ ਆ। ਫੁੱਲ ਵੀ ਲਾਗੇ ਆ ਇਹ ਮਰਚ ਕੋਈ ਨੀ ਉਗੀ ਉਤੇ ਹਾਂ ਬੈਂਗ ਹਾਂ ਬੈਂਗਣਾ ਦੇ ਬੂਟੇ ਲਏ ਆ ਦੋ ਤਿੰਨ ਅਸੀਂ।
ਹਮ।
ਉਹ ਤਾਂ ਲੱਗਣਗੇ।
ਹਾਂ।
ਉਹਨੂੰ ਕੜੀ ਪੱਤਾ ਲਿਆ ਕੇ ਲਾਉਦੇ ਆਂ ਤਾਜ਼ੀ ਚੀਜ਼ ਤਾਜ਼ੀ ਸਬਜ਼ੀ ਦਾ ਸਵਾਦ ਵਧ ਵਧੀਆ ਹੁੰਦਾ। ਉਸ ਵੇਲੇ ਨਾ ਉਹ ਬੜੀ ਸਵਾਦ ਲੱਗਦੀ ਤਾਜ਼ੀ ਨਾ ਉਹ ਤੇ ਬੰਦਾ ਬਣਾ ਲੋੋ ਉਸੇ ਵੇਲੇ
ਆ।
ਬਾਜ਼ਾਰ ਦੀ ਨੀ ਏਡੀ ਵਧੀਆ ਲੱਗਦੀ। ਤਾਜ਼ੀਆਂ ਸਬਜ਼ੀਆਂ ਜਿਹੜੇ ਘਰ ਦੇ ਉਗਾਈ ਨਾ ਜਾ
ਸਾਡੇ ਘਰ ਵੀ ਥੋੜ੍ਹੀ ਜਗ੍ਹਾ ਖਾਲੀ ਹੈਗੀ ਹੈ ਨਾ ਤੇ ਇੱਕ ਥੋੜਾ ਸਾਡਾ ਥੋੜ੍ਹਾ ਜਿਹਾ ਪਲਾਟ ਖਾਲੀ ਰੱਖਿਆ ਦਾ ਸੀ ਹਲੇ ਉੱਥੇ ਅਸੀਂ ਬਣਾਇਆ ਨੀ ਹੈਗਾ ਮੈਂ ਵੀ ਉੱਥੇ ਮੈਂ ਵੀ ਉੱਥੇ ਭਿੰਡੀਆਂ, ਬਤਾਊ, ਹਰੀਆਂ ਮਿਰਚਾਂ, ਸ਼ਿਮਲਾ ਮਿਰਚਾਂ
ਅੱਛਾ ਆ।
ਤੇ ਉਹ ਲਾਈ ਦੀਆਂ ਇੱਕ ਵੇਲ ਲਾਈ ਦੀ ਹੈ ਘੀਏ ਦੀ ਘੀਆ ਕੱਦੂ ਹੁੰਦਾ ਨਾ ਉਹਦੀ ਵੇਲ ਲਾਈ ਦੀ ਆ ਹਾਂ ਨਿੱਕੇ- ਨਿੱਕੇ ਘੀਏ ਪਏ ਆ ਇਹਨੂੰ
ਅੱਛਾ ਵਧੀਆ ਫੇਰ
ਤੇ ਹਾਂ ਕਿਸੇ ਵੇਲੇ ਸਬਜ਼ੀ ਦੇਖੋ ਨਾ ਨਾ ਕੋਈ ਹੋਵੇ ਤਾਂ ਮੈਂ ਉਹ ਤੋੜ ਕੇ ਨਾ ਭਿੰਡੀਆਂ ਬਤਾਊਂ, ਟਮਾਟਰ, ਪਿਆਜ ਸਾਰਾ ਪਾ ਕੇ ਹਾਂ ਆ ਜਿਸ ਤ ਮਨ ਕਰੇ ਨਾ ਆਪ ਕੋਈ ਸਬਜ਼ੀ ਨਹੀਂ ਬਚੀ ਹੋਣ ਤਾਂ ਚਲੋ ਜੀ ਉਹ ਤੋੜੋ ਤੇ ਉਹ ਦਸ ਮਿੰਟ ਨੀ ਲੱਗਦਾ ਸਬਜ਼ੀ ਬਣ ਜਾਂਦੀ ਹੈ। ਤੇ ਸਵਾਦ ਵੀ ਇੰਨਾ ਆਉਂਦਾ ਹਾਂ, ਉਹ ਸਵਾਦ ਬੜਾ ਆਉਂਦਾ ਉਹ ਫਿਰ ਮੈਂ ਕਿਸੇ ਮਨ ਨਾ ਨਾ ਕਰੇ ਕੋਈ ਦਾਲ ਪਈ ਹੋਵੇ ਨਾ ਖਾਣ ਦਾ ਮਨ ਕਰੇ ਤੇ ਫੇਰ ਅਸੀਂ ਤੋੜ ਕੇ ਵੇਖਣੀਆਂ ਲੱਗੀਆਂ ਦੋ- ਦੋ, ਚਾਰ -ਚਾਰ ਭਿੰਡੀਆਂ ਹੁੰਦੀਆਂ ਨੇ ਤੇ ਉਹ ਬਤਊ ਹੁੰਦੇ ਆ। ਤੇ ਉਹ ਕਈ ਵਾਰੀ ਸ਼ਿਮਲਾ ਮਿਰਚਾਂ ਵੀ ਇੱਕ ਦੋ ਸ਼ਿਮਲਾ ਮਿਰਚ ਵੀ ਉਤਰ ਜਾਂਦੀ ਏ।
ਉਹ ਤੇ ਵਧੀਆ ਦੋ ਤਿੰਨ- ਸਬਜ਼ੀਆਂ ਮਿਕਸ ਕਰਕੇ ਬਣ ਜਾਂਦੀਆਂ ਬੜੀਆਂ ਵਧੀਆ
ਹਾਂ ਪਿਆਜ ਪਾਓ ਤੁਸੀਂ ਤੇ ਵਿੱਚ ਉਹ ਟਮਾਟਰ ਪਾਓ ਤੇ ਸਬਜ਼ੀ ਬਣਾਓ ਵਧੀਆ।
ਵਧੀਆ ਉਹ ਤੇ ਉਹਤੇ ਬਣ ਵੀ ਛੇਤੀ ਜਾਂਦੀ ਦਸ ਮਿੰਟ ਨੀ ਲੱਗਦੇ ਉਹ ਤੇ।
ਜਦੋ ਸਬਜ਼ੀ ਬਣ ਜਾਂਦੀ ਏ। ਘੀਏ ਲੱਗੇ ਸੀ ਸਾਡੇ ਘਰ ਕਿੰਨੇ ਘੀਏ ਲੱਗੇ ਸੀ, ਹਾਂ। ਮਹੱਲੇ ਆਲਿਆ ਨੂੰ ਇੱਕ-ਇੱਕ ਦੋ- ਦੋ ਘੀਏ ਵੰਡੇ ਆ ਕਿ ਇਕੱਲੇ ਅਸੀਂ ਕਿੰਨੇ ਕੁ ਖਾਣੇ ਆ। ਹਾਂ ਹਾਂ, ਇੱਕ ਤੇ ਉੱਪਰ ਉਹ ਹੋ ਜੇ। ਹਮ।
ਬਹੁਤ ਸਵਾਦ ਬਣਦੇ ਘਰ ਦੀ ਚੀਜ਼ ਦੀ ਰੀਸ ਹੀ ਵਧੀਆ ਹਾਂਜੀ ਘਰ ਤੇ ਸਬਜ਼ੀ ਬੜੀ ਵਧੀਆ
ਅਸੀਂ ਤੇ ਘੀਏ ਨਾਲ ਚੋਲ ਬਣਾ ਲਈ ਦੇ ਆ ਘੀਆ ਚੋਲ ਖਾਓ ਵਿੱਚ ਟਮਾਟਰ ਪਾ ਕੇ। ਘੀਆ ਬਣਾਓ ਤੇ ਵੀ ਬੜਾ ਸਵਾਦ ਬਣਦਾ, ਹਾਂ। ਮੈਂ ਕਿਹਾ ਇੰਨੇ-ਕਿੰਨੇ ਖਾਣੇ ਆ ਇੰਨੇ ਲੱਗੇ ਦੇ ਨੇ ਸਾਡੇ ਅਸੀਂ ਕਿੰਨੇ- ਕੁ ਖਾ ਲੈਣੇ ਆ।
ਹਾਂ ਚਲੋ ਵਧੀਆ ਨਾਲ, ਆਂਢੀ ਗੁਆਂਢੀ ਵੀ ਖੁਸ਼ ਹੋ ਜਾਂਦੇ ਆ।
ਹਾਂ ਉਹਨਾਂ ਨੂੰ ਮਹੱਲੇ ਚ ਦਿੱਤੇ ਆ ਮੈਂ ਸਾਰੇ ਸਾਡੇ ਹੈ ਦਸ- ਬਾਰਾਂ ਘਰ ਮਹੱਲੇ ਚ। ਤੇ ਉਹਨਾਂ ਨੂੰ ਹੋਰ ਤੇ
ਉਹਨਾ ਨੂੰ ਦਿੱਤੇ ਆ ਖਾਓ ਬਣਾਓ ਤੁਸੀਂ ਵੀ ਤੇ ਖਾਓ ਵੀ ਹਾਂ।
ਵਧੀਆ ਸੀ
ਕੋਫਤੇ ਬੜੇ ਸੁਆਦ ਬਣਦੇ ਆ ਕੋਫਤੇ ਬਣਾ ਲੋ ਭਾਵੇਂ। ਘੀਏ ਦੇ ਕੋਫਤੇ ਤਾਜ਼ੇ ਦੇ ਤੇ ਤਾਜ਼ੇ ਘੀਏ ਦੇ ਕੋਫਤੇ ਬੜੇ ਵਧੀਆ ਬਣਦੇ ਆ।
ਹਾਂ ਸੁਵਾਦ ਉਹ ਤਲਦੇ ਤਲਦੇ ਬੰਦਾ ਖਾ ਜਾਂਦਾ।
ਹਾਂ
ਸਾਡੇ ਘਰ ਦੇ 'ਚ ਬਣਾਈਏ। ਬੱਚੇ ਬਣੇ ਵੇ ਨੀ ਖਾਂਦੇ ਜਿਹੜੇ ਚਲਣ ਉਹ ਨਾ ਤਲੇ ਹੋਏ ਖਾ ਜਾਂਦੇ ਆ। ਉਥੇ ਜੇ ਬਣਾਓ ਤੇ ਉਹ ਘੱਟ ਹੀ ਖਾਂਦੇ ਆ ਤਲੇ ਦੇ ਜ਼ਿਆਦਾ ਖਾਂਦੇ ਆ ਖੁਸ਼ ਹੋ ਕੇ ਉਹ ਕਹਿਣਗੇ ਹਾਂ ਜੀ ਤਲ ਕੇ ਦੇ ਦਿਓ ਬਸ। ਸਬਜ਼ੀ ਰਹਿਣ ਦਿਓ ਸਵਾਦ ਲੱਗਦੇ ਨਾਲ ਤਾਜ਼ੀ ਸਬ ਜੀ ਉਹ ਨਾ ਜਿਹੜੀ ਘਰ 'ਚ ਲੱਗੇ ਤਾਜ਼ੀ ਸਬਜ਼ੀ ਉਹਦਾ ਸਵਾਦ ਹੀ ਵੱਖਰਾ।
ਹਾਂ ਕਈ ਵਾਰ ਘੀਆ ਬਣਾ ਲਈ ਦਾ। ਉਹ ਫਿਰ ਉਸ ਦੋ- ਤਿੰਨ ਦਿਨ ਦੀ ਸਬਜ਼
ਉਹ ਨਾਲੇ ਮਸਾਲੇ ਲਾ ਕੇ ਤਿਆਰ ਕੀਤੇ ਹੁੰਦੇ ਉਹਨਾਂ ਨੇ। ਜਿਹੜੀ ਆ ਘਰ ਦੀ ਆ ਬਗੈਰ ਮਸਾਲਿਆਂਓ ਤਿਆਰ ਹੋਣੀ ਆ ਤੇ ਵਧੀਆ ਬਣਨੀ ਆ।
ਹਾਂ
ਸਾਡੇ ਵੇਖੋ ਹੁਣ ਉੱਪਰ ਲਾਇਆ ਅਸੀ ਬੈਂਗਨਾ ਦਾ ਬੂਟਾ ਦੋ- ਤਿੰਨ ਲਾਏ ਆ ਛੋਟੇ- ਛੋਟੇ ਵੇਖੋ ਉਹਦੇ 'ਚ
ਉਹ ਹੋਣ ਜਿਸਲੇ ਤੇ ਕੱਟ ਕੇ ਬਣਾ ਲਿਆ ਕਰੋ ਦੋ- ਚਾਰ ਹੋਣ ਤੇ ਕੱਟ ਕੇ ਬਣਾ ਲਏ। ਆਲੂ ਪਾਏ ਤੇ ਬੈਂਗਣ ਪਾਏ ਤੇ ਸਬਜ਼ੀ ਬਸ ਸਭ ਵਧੀਆ।
ਹ ਹਾਂਜੀ ਕੋਈ ਨੀ ਬਸ ਕੱਢ ਲਿਆ ਟੈਮ ਆਵਾਂਗੇ ਬਸ ਬ ਅੱਛਾ ਬੜੀਆਂ ਸਵੇਰੇ ਬਾਰਿਸ਼ ਹੁੰਦੀ ਪਈ ਸੀ ਸਾਡੇ। ਸਵੇਰੇ ਥੋੜਾ ਚਿਰ ਹੀ ਪਈ ਆ। ਹੁਣ ਬੰਦ ਹੋ ਗਈ ਐ। ਹੁਣ ਮੌਸਮ ਹੋਇਆ ਵਾ ਮੌਸਮ ਤੇ ਹੁਣ ਤੇ ਜ਼ਿਆਦਾ ਖਰਾਬ ਜਾ ਈਏ ਗਰਮੀ ਜੀ ਹੋਈ ਪਈ ਏ ਧੁੱਪ ਵੀ ਨਹੀਂ ਐ। ਗੁੰਮਾਂ ਜਿਹਾ ਹੋਇਆ ਬਾਰਿਸ਼ ਪੈਣ ਤੋਂ ਬਾਅਦ।
ਹਾਂ ਹਾਂ ਠੀਕ ਐ ਠੀਕ ਐ।
ਹੋਰ
ਬਸ ਠੀਕ-ਠਾਕ ਸਭ ਵਧੀਆ।
ਹਾਂਜੀ ਤੁਸੀਂ ਲਾਓ ਚੱਕਰ।
ਬਸ ਐ ਥੋੜ੍ਹਾ ਮੌਸਮ ਠੀਕ ਹੋ ਜੇ ਫੇਰ ਆਵਾਂਗੇ। ਆਹ ਉਮਸ ਫੜੀਏ ਨਾ। ਬਾਰਿਸ਼ ਪੈਂਦੀ ਐ ਤੇ ਗੁੰਮਾ ਹੋ ਜਾਂਦਾ। ਤੇ ਫੇਰ ਇਸ ਕਰਕੇ ਨਿਕਲ ਨੀ ਹੁੰਦਾ ਅੰਦਰ ਹੀ ਬੈਠੇ ਉਹ ਤੇ ਠੀਕ ਐ ਬਾਹਰ ਜਾਓ ਤੇ ਫਿਰ ਔਖਾ ਹੋ ਜਾਂਦਾ ਬਾਹਰ ਜਾ ਕੇ ਹਾਂਜੀ ਸਾਸਰੀਕਾਲ ਜੀ ਠੀਕ ਐ ਠੀਕ ਐ ਠੀਕ। ਠੀਕ ਹੈ ਅੱਛਾ ਜੀ ਠੀਕ ਐ ਠੀਕ ਐ। ਸਾਸਰੀਕਾਲ ਜੀ ਸਾਸਰੀਕਾਲ।
ਹੋਰ ਜੀ ਸਬਰ ਕਰਲੋ ਇੱਕ ਮਿੰਟ।